ਹੈਲੋ
ਹਾਂਜੀ। ਵੀਰ ਜੀ ਕੀ ਚਾਲ ਤੁਹਾਡੇ?
ਹਾਂਜੀ ਵਧੀਆ ਜੀ। ਤੁਸੀਂ ਦੱਸੋ?
ਵਧੀਆ ਜੀ। ਹੋਰ ਕੀ ਕਰ ਰਹੇ ਸੀਗੇ?
ਬਸ ਅਸੀਂ ਹੁਣੇ ਡਿਨਰ ਕਰ ਕੇ ਹਟੇ ਸੀ।
ਅੱਛਾ ਜੀ ਮੈ ਤੁਹਾਡੇ ਕੋਲੋਂ ਕੁੱਛ ਪੁੱਛਣਾ ਸੀਗਾ?
ਹਾਂਜੀ।
ਪੜ੍ਹਾਈ ਦੇ ਫਾਇਦੇ ਦੱਸੋ? ਮੈਨੂੰ ਪੜ੍ਹਾਈ ਦੇ ਕਿੰਨੇ ਫਾਇਦੇ ਹੈਗੇ ਨੇ
ਪੜ੍ਹਾਈ ਤੇ ਤਾਂ ਬਹੁਤ ਫ਼ੈਦੇ ਨੇ ਅਸੀਂ ਮਤਲਬ ਪੜ੍ਹਾਈ ਕਰਕੇ ਅਸੀਂ ਕਿਸੇ ਵੀ ਥਾਂ ਤੇ ਜਾ ਸਕਦੇ ਨੇ ਪੜ੍ਹਾਈ ਕਰਕੇ ਸਾਨੂੰ ਇੱਕ ਤੇ ਨੋਲੇਜ ਬਹੁਤ ਵਧੀਆ ਮਿਲ ਜਾਂਦੀ ਹੈ। ਤੇ ਮਤਲਬ ਅੱਛੀ ਨੌਕਰੀ ਮਿਲਣ ਦੀ ਵੀ ਬਹੁਤ ਰੇਟ ਵੱਧ ਜਾਂਦੇ ਨੇ ਪੜ੍ਹਾਈ ਦੇ।
ਹਾਂਜੀ
ਹਾਂਜੀ ਤੇ ਮਤਲਬ ਪੜ੍ਹਾਈ ਸਾਡੇ ਲਈ ਬਹੁਤ ਜ਼ਰੂਰੀ ਏ।
ਅੱਜ ਦੀ ਡੇਟ 'ਚ ਦੇਖ ਖੋ ਕੋਈ ਵੀ ਚਾਏ ਗ਼ਰੀਬ ਤੋਂ ਗ਼ਰੀਬ ਵੀ ਹੈ ਨਾ ਓ ਵੀ ਕੈਂਦਾ ਕਿ ਮੇਰਾ ਬੱਚਾ ਪੜ੍ਹੇ ਲਿਖੇ। ਕਿਉਂਕਿ ਜੋ ਵੀ ਚਾਏ ਰੇੜੀ ਵਾਲੇ ਨੇ, ਚਾਏ ਮਜ਼ਦੂਰ ਨੇ ਮਿਸਤਰੀ ਨੇ ਅਗਲੇ ਕੈਂਦੇਨ ਜੋ ਸਟਰਗਲ ਅਸੀਂ ਕੀਤਾ ਓ ਸਾਡੇ ਬੱਚੇ ਨਾ ਕਰਨ। ਓ ਜਿਵੇਂ ਮਰ ਓ ਜਿਵੇਂ ਮਰ ਜੀ ਜਿੰਨੀ ਮਰਜ਼ੀ ਮੈਨਤ ਮਜ਼ਦੂਰੀ ਕਰਕੇ ਹਰ ਬੰਦਾ ਚਾਂਦਾ ਐ ਕਿ ਸਾਡਾ ਬੱਚਾ ਪੜ੍ਹ ਲਿਖ ਕੇ ਕੁਛ ਬਨ ਜੇ। ਔਰ ਸਾਡੇ ਜਿਵੇਂ ਸਟਰਗਲ ਨਾ ਕਰੇ।
ਹਾਂਜੀ, ਐ ਤੇ ਹੈ।
ਕਿਉਂਕਿ ਪੜ੍ਹਾਈ ਇੰਨੀ ਜ਼ਰੂਰੀ ਹੋ ਚੁੱਕੀ ਐ ਨਾ ਕਿ ਪੜ੍ਹਾਈ ਬਿਨਾ ਬੰਦੇ ਦੀ ਕੋਈ ਵੈਲਿਊ ਨੀ ਹੈਗੀ।
ਨਈ-ਨਈ ਪੜ੍ਹਾਈ ਬਿਨਾਂ ਵੈਲਿਊ ਨੀ ਹੈਗੀ, ਪੜ੍ਹਾਈ ਸਾਨੂੰ ਸ ਸਨਮਾਨ ਦਿਲਾਂਦੀ ਐ, ਉੱਚਾ ਕਰਦੀ ਐ ਸਾਨੂੰ।
ਹਾਂਜੀ ਰਿਸ਼ਤੇਦਾਰਾਂ 'ਚ ਦੇਖੋ ਕਿੰਨੀ ਵੈਲਿਊ ਬੰਦੇ ਦੀ ਵੱਧ ਜਾਂਦੀ ਐ ਅਗਰ ਓ ਪੜ੍ਹ ਲਿਖ ਕੇ ਕੁਛ ਬਨ ਜਾਂਦਾ ਤੇ। ਡਾਕਟਰ ਬਨ ਜੇ, ਇੰਜੀਨੀਅਰ ਬਨ ਜੇ, ਸਾਇੰਟਿਸਟ ਬਨ ਜੇ, ਬੈਂਕ ਚ ਜੋਬ ਕਰਨ ਵਾਲਾ ਬਣ ਜੇ ਟੀ ਟੀਚਰ ਬਨ ਜੇ।
ਹਾਂਜੀ, ਐ ਤੇ ਹੈ।
ਤੇ ਪੜ੍ਹਾਈ ਕਰਨ ਨਾਲ ਬੱਚੇ ਤੇ ਬੱਚੇ ਨੂੰ ਕੱਪੜੇ ਪਾਨ ਦੀ ਵੀ ਸਮਝ ਆ ਜਾਂਦੀ ਐ। ਮਤਲਬ ਚਾਰ ਬੰਦੇਆਂ 'ਚ ਉੱਠਨ ਬੈਠਨ ਦੇ ਲਾਇਕ ਵੀ ਬਨ ਜਾਂਦਾ ਐ।
ਹਾਂਜੀ, ਐ ਤੇ ਹੈ। ਸਈ ਗੱਲ ਏ, ਪੜ੍ਹਾਈ ਸਾਨੂੰ ਉੱਚੇ ਉੱਚਾ ਕਰਦੀ ਏ, ਸਾਨੂੰ ਸਮਾਜ ਤੇ ਰੈਨ ਦੇ ਵੀ ਸਾਨੂੰ ਮਤਲਬ ਦੱਸਦੀ ਏ ਕਿ ਅਸੀਂ ਕਿਵੇਂ ਰੈਣਾ ਐ, ਨੌਲੇਜ ਇੰਕਰੀਜ਼ ਹੁੰਦੀ ਐ ਸਾਡੀ। ਤੇ ਅਸੀਂ ਕਿਸੇ ਵੀ ਥਾਂ 'ਤੇ ਜਾ ਸਕਦੇ ਨੇ, ਕਿਸੇ ਵੀ ਫੀਲਡ 'ਤੇ ਜਾ ਸਕਦੇ ਨੇ ਪੜ੍ਹਾਈ ਕਰਕੇ। ਤੇ ਵੱਧ ਤੋਂ ਵੱਧ ਸਾਨੂੰ ਨੌਕਰੀ ਮਿਲਦੀ ਏ, ਅੱਛੀ ਮਿਲਦੀ ਏ, ਪੈਸੇ ਅਸੀਂ ਫਾਈਨੈਂਸ਼ੀਅਲ ਫੀਲਡ ਵੀ ਅਸੀਂ ਬੈਟਰ ਕਰ ਸਕਨੇ ਆਂ ਪੜ੍ਹਾਈ ਕਰਕੇ।
ਹਾਂਜੀ ਹੁਨ ਦੇਖੋ ਲੋਗ ਅਪਨੇ ਬੱਚੇਆਂ ਨੂੰ ਜਿਵੇਂ ਮਰਜ਼ੀ ਅਪਨੀ ਪ੍ਰੋਪਰਟੀ ਵੇਚ ਕੇ ਜਗ੍ਹਾ ਜਮੀਨਾਂ ਦੁਕਾਨਾਂ ਵੇਚ ਕੇ, ਬਾਰ ਫੋਰਨ ਕੰਟਰੀ ਭੇਜਦੇ ਨੇ ਕਿ ਪੜ੍ਹਾਈ ਲਿਖਾਈ ਕਰੋ ਓਥੇ ਜਾ ਕੇ। ਔਰ ਐਥੇ, ਸਾਡੇ ਐਥੇ ਪੈਸੇ ਕਮਾ ਕੇ ਓਥੇ ਆਪ ਈ ਤੁਸੀਂ ਇੰਜੋਏ ਕਰੋ ਖੁਸ਼ ਰਵੋ ਔਰ ਇ ਐਥੇ ਅਪਨੇ ਮਾਂ ਬਾਪ ਅਸਤੇ ਵੀ ਪੈਸੇ ਭੇਜੋ ਤੇ ਮਤਲਬ ਪੜ੍ਹਾਈ ਦੇ ਬੋਤ ਫ਼ਾਇਦੇ ਹੈਗੇ ਨੇ। ਕੋਈ ਨੁਕਸਾਨ ਈ ਨਹੀਂ ਐ, ਪੜ੍ਹਾਈ ਦਾ ਔਰ ਪੜ੍ਹਾਈ ਦੀ ਤਾਂ ਕੋਈ ਉਮਰ ਈ ਨੀ ਐ, ਬੰਦਾ ਸਾਰੀ ਉਮਰ ਤੱਕ ਬੈਠ ਕੇ ਜੋ ਮਰਜ਼ੀ ਐਨੀ ਪੜ੍ਹਾਈ ਐ ਕਿ ਓਦਾ ਹੈਗਾ ਅਸੀ ਜਿੰਨੀ ਮਰਜ਼ੀ ਪੜ੍ਹਾਈ ਕਰ ਸਕਦੇ ਆ।
ਹੂੰ, ਹਾਂਜੀ, ਜਿਨਾਂ ਅਸੀਂ ਅ ਮਰਜ਼ੀ ਅਸੀਂ ਪੜ੍ਹ ਸਕਨੇ ਆਂ ਅੱਗੇ ਕੋਈ ਵੀ ਮਤਲਬ ਬੌਂਡੇਜ਼ ਨੀ ਹੈਗੀ ਅੱਗੇ।
ਹਾਂ ਪੜ੍ਹਾਈ ਦੇ ਅੱਜ ਦੀ ਡੇਟ ਤੇ ਦੇਖੋ ਚਾਂਦ ਤੇ ਦੁਨੀਆਂ ਪੋਚ ਗਈ ਹੈਗੀ ਕਿੰਨੇ ਲੋਕ ਚੰਦ ਤੇ ਪੋਚ ਗਏ ਨੇ ਪੜ੍ਹਾਈ ਲਿਖਾਈ ਕਰਕੇ ਸਾਇੰਟਿਸਟ ਬਨ ਗਏ ਨੇ ਦੁਨੀਆਂ ਕਿੱਥੇ ਪੋਚ ਚੁੱਕੀ ਹੈਗੀ ਏ। ਓਥੇ ਅਸੀਂ ਲਾਈਵ ਬੈਠ ਕੇ ਘਰ ਐਥੇ ਨੀਚੇ ਪ੍ਰਿਥਵੀ ਤੇ ਉਪਰ ਚਾਂਦ ਨੂੰ ਦੇਖ ਸਕਦੇ ਹੈਗੇ ਆ, ਉੱਪਰ ਦਾ ਸਾਰਾ ਸਾਰਾ ਗ੍ਰਹਿ ਵਗੈਰਾ ਸਭ ਦੇਖ ਸਕਦੇ ਹੈਗੇ ਆ। ਐ ਸਬ ਪੜੇ-ਲਿਖੇ ਲੋਕਾਂ ਦੇ ਕਾਰਨ ਹੀ ਹੋਇਆ।
ਹਾਂਜੀ-ਹਾਂਜੀ, ਐ ਤੇ ਹੈ ਵੱਡੇ-ਵੱਡੇ ਸਾਇੰਟਿਸਟ ਜੇੜੇ ਸੀਗੇ ਓਨਾਂ ਨੇ ਐਵੇਂ ਜੀ ਮਤਲਬ ਡਿਸਕਵਰੀ ਕੀਤੀਆਂ ਨੇ। ਕਿ ਬੰਦਾ ਅੱਜ ਚੰਦ ਤੇ ਪੌਂਚ ਗਯਾ, ਮੰਗਲ ਗ੍ਰਹਿ ਤੇ ਪੌਂਚ ਗਯਾ।
ਹੂੰ।
ਮਤਲਬ ਬੋਤ ਸੰਭਵ ਹੋ ਪਾਏਆ ਸਾਰਾ ਪੜ੍ਹਾਈ ਤੋਂ ਹੀ ਸੰਭਵ ਹੋ ਪਾਏਆ। ਪੜ੍ਹਾਈ ਲਿਖਾਈ ਕਰਕੇ ਹੀ ਐ ਪੋਸੀਬਲ ਹੋ ਆਏਆ।
ਹਾਂਜੀ, ਅਨਪੜ੍ਹ ਬੰਦਾ ਕੁਛ ਵੀ ਨੀ ਕਰ ਸਕਦਾ ਜ਼ਿੰਦਗੀ ਚ ਦੇਖੋ। ਉਹ ਸਦਾ ਲਈ ਕਰੇਗਾ ਜ਼ਿੰਦਗੀ ਚ, ਹੋਰ ਕੁਛ ਨੀ ਕਰ ਸਕਦਾ। ਉਹਨਾਂ ਦੇਖੋ ਉਹ ਦੇ ਦੇਖੋ, ਮਿਹਨਤ ਮਜ਼ਦੂਰੀ ਕਰਕੇ ਤੁਸੀਂ ਲੱਖਾਂ ਰੁਪਏ ਨਹੀਂ ਕਮਾ ਸਕਦੇ ਹੈਗੇ, ਕਿਉਂਕਿ ਇੰਨੀ ਮਹਿੰਗਾਈ ਹੋਈ ਚੁੱਕੀ ਏ, ਇੰਨੇ ਖਰਚੇ ਇੰਨੇ ਵੱਧ ਚੁੱਕੇ ਹੈਗੇ ਨੇ। ਲੇਕਿਨ ਅਗਰ ਤੁਸੀਂ ਪੜ੍ਹਾਈ ਲਿਖਾਈ ਕਰੋਗੇ, ਤੁਸੀਂ ਲੱਖਾਂ ਰੁਪਏ ਕਮਾ ਸਕਦੇ ਹੋ, ਕੱਲ੍ਹ ਨੂੰ ਆਪਣੇ ਬੱਚਿਆਂ ਦਾ ਫਿਊਚਰ ਅੱਛਾ ਬਣਾ ਸਕਦੇ ਹੈਗੇ ਹੋ, ਉਹਨਾਂ ਨੂੰ ਅੱਛਾ ਪੜ੍ਹਾ ਲਿਖਾ ਸਕਦੇ ਹੋ ਤਾਂ ਕਿ ਉਹ ਅੱਛੀ ਜੋਬ ਕਰਨ। ਔਰ ਅੱਗੇ ਆਪਣੀ ਵੀ ਜ਼ਿੰਦਗੀ ਉਹਨਾਂ ਦੀ ਸੁਖੀ ਰਹੇ, ਔਰ ਦੇਖੋ ਪੜ੍ਹਾਈ ਲਿਖਾਈ ਕਰਕੇ ਕਿ ਅਗਰ ਅੱਛੀ ਜੋਬ ਹੈਗੀ ਏ ਤੇ ਉਹਦੇ ਨਾਲ ਆਪਣੇ ਹੀ ਸ਼ੌਂਕ ਪੂਰੇ ਹੁੰਦੇ ਨੇ ਉਹਨਾਂ ਦੇ।
ਹਾਂਜੀ ਇਹ ਤੇ ਹੈ, ਸਹੀ ਗੱਲ ਏ। ਆਪਣੇ ਸ਼ੌਕ ਬੰਦਾ ਪੂਰੇ ਕਰ ਸਕਦਾ, ਏਥੇ ਤੇ ਮਤਲਬ ਦੂਜਿਆਂ ਦੇ ਵੀ ਕਰ ਸਕਦਾ ਆਪਣੀ ਫੈਮਿਲੀ ਵਗੈਰਾ ਦੇ।
ਹਾਂਜੀ, ਫੈਮਲੀ ਦੇ ਵੀ ਕਰ ਸਕਦਾ। ਅੱਛੀ ਜੋਬ ਕਰੋਗੇ, ਪੜ੍ਹਾਈ ਲਿਖਾਈ ਕਰਕੇ ਤਾਂ ਦੂਸਰਿਆਂ ਦੇ ਰ ਆਪਣੇ ਸ਼ੌਂਕ ਪੂਰੇ ਕਰ ਸਕੋਗੇ ਨਾ। ਹੁਣ ਦੇਖੋ ਤੁਸੀਂ ਦੇਖੋ ਕੱਪੜੇ ਦਾ ਸ਼ੌਕ ਹੁੰਦਾ ਕਈਆਂ ਨੂੰ, ਕਈਆਂ ਨੂੰ ਅਹ ਅੱਛੀ ਗੱਡੀਆਂ ਖਰੀਦਣ ਦਾ ਸ਼ੌਕ ਹੁੰਦਾ ਹੈਗਾ ਵਾ, ਘੁੰਮਣ ਦਾ ਸ਼ੌਕ ਹੁੰਦਾ ਵੇ, ਬਾਹਰ ਫੋਰਨ ਕੰਟਰੀ ਜਾਣ ਦਾ ਸ਼ੌਕ ਹੁੰਦਾ ਵੇ। ਸ਼ੌਕਾਂ ਦਾ ਕੋਈ ਮਤਲਬ ਕੋਈ ਉਹ ਨੀ ਹੈਗਾ ਸ਼ੌਕ ਕੁਛ ਵੀ ਹੋ ਸਕਦਾ ਕਿਸੇ ਨੂੰ, ਲੇਕਿਨ ਹਰ ਇੱਕ ਸ਼ੌਕ ਬੰਦਾ ਪੈਸੇ ਨਾਲ ਹੀ ਪੂਰੇ ਕਰ ਸਕਦਾ, ਹੁਣ ਮਿਹਨਤ ਮਜ਼ਦੂਰੀ ਕਰਨ ਬੰਦਾ ਆਪਣੇ ਸ਼ੌਕ ਨਹੀਂ ਪੂਰੇ ਕਰ ਸਕਦਾ।
ਹਾਂਜੀ ਆ ਤੇ ਹੈ, ਸਹੀ ਗੱਲ ਹੈ। ਹਮ
ਹੋਰ ਦੇਖੋ, ਉਹ ਵਿਚਾਰੇ ਅੱਠ-ਅੱਠ ਘੰਟੇ ਮਜ਼ਦੂਰੀ ਕਰਕੇ ਪੰਜ ਸੱਤ ਤੋਂ ਅੱਠ ਸੌ ਰੁਪਏ ਦਿਹਾੜੀ ਕਮਉਂਦੇ ਹੈਗੇ ਨੇ, ਲੇਕਿਨ ਅਗਰ ਅਸੀਂ ਪੜ੍ਹਾਈ ਲਿਖਾਈ ਕਰਾਂਗੇ ਤੇ ਇੰਨੇ ਹੀ ਬੱਚੇ ਪੜ੍ਹਾਈ ਲਿਖਾਈ ਕਰਕੇ ਅੱਠ-ਦਸ ਘੰਟੇ ਕਰਕੇ ਹਜ਼ਾਰਾਂ ਲੱਖਾਂ ਰੁਪਏ ਦੀ ਜੋਬ ਉਹਨਾਂ ਨੂੰ ਮਿਲ ਸਕਦੀ ਹੈਗੀ ਏ।
ਹਾਂਜੀ ਇਹ ਤੇ ਏ ਸਹੀ ਗੱਲ ਹੈ। ਬਿਲਕੁਲ। ਅਸੀਂ ਆਪਣਾ ਫਾਈਨੈਂਸ਼ੀਅਲ ਫੀਲਡ ਬੈਟਰ ਕਰ ਸਕਦੇ ਆ। ਪੜ੍ਹਾਈ ਕਰਕੇ ਮਤਲਬ ਅੱਛਾ ਕਰ ਸਕਦੇ ਹਾਂ, ਅੱਛਾ ਬਣ ਸਕਦੇ ਇਨਸਾਨ, ਬਹੁਤ ਵਧੀਆ ਇਨਸਾਨ ਬਣ ਸਕਦੇ ਆ ਪੜ੍ਹਾਈ ਕਰਕੇ।
ਹਾਂਜੀ, ਅਸੀਂ ਖੁਦ ਵੀ ਆਪਣੇ ਕੋਲ ਲੱਖਾਂ ਰੁਪਏ ਜੋੜ ਕੇ ਅਸੀਂ ਦੂਸਰਿਆਂ ਦੀ ਫਾਈਨੈਂਸ਼ਅਲੀ ਹੈਲਪ। ਮੰਨ ਲਓ ਸਾਡੇ ਰਿਸ਼ਤੇਦਾਰੀ ਚ ਸਾਡੇ ਨੋਨ ਵਿੱਚ ਕਿਸ ਕੋਈ ਕਿਸੇ ਨੂੰ ਮਜਬੂਰੀ ਹੈ ਕਿਸੇ ਨੂੰ ਪੈਸੇ ਦੀ ਜ਼ਰੂਰਤ ਹੈ, ਬੰਦਾ ਉਹ ਦੀ ਵੀ ਮਦਦ ਕਰ ਸਕਦਾ।
ਹਾਂਜੀ ਇਹ ਤੇ ਹੈ, ਸਹੀ ਗੱਲ।
ਇਹ ਸਭ ਕੁਛ ਸੰਭਵ ਨਹੀਂ ਹੋ ਸਕਦਾ ਨਾ, ਪੋਸੀਬਲ ਤਾਂ ਏ ਜੇ ਬੰਦਾ ਖੁਦ ਪੜ੍ਹਿਆ ਲਿਖਿਆ ਹੋਏਗਾ। ਕੁੱਝ ਅੱਛਾ, ਕਮਾ ਰਿਹਾ ਹੋਗਾ ਤੇ ਤਾਂਹੀ ਕਰ ਸਕਦਾ ਨਾ।
ਹਾਂਜੀ, ਇਹ ਤਾਂ ਹੈ। ਪੜ੍ਹਾਈ ਦੇ ਕਾਰਨ ਨ ਸੰਭਵ ਹੋ ਪਾਇਆ ਸੀ, ਪੜ੍ਹਾਈ ਕਰਕੇ ਕੁਛ ਵੀ ਪ੍ਰਾਪਤ ਕਰ ਸਕਦੇ ਹਾਂ ਅਸੀਂ।
ਹਾਂਜੀ, ਸਾਨੂੰ ਅੱਜ ਆਪਣੇ ਬੱਚਿਆਂ ਨੂੰ ਇਹੀ ਸਿਖਾਣਾ ਚਾਹੀਦਾ ਕਿ ਤੁਹਾਨੂੰ ਜਿਵੇਂ ਕਈ ਬੱਚਿਆਂ ਦਾ ਧਿਆਨ ਮੋਬਾਇਲਾਂ ਚ ਹੁੰਦਾ ਹੈ, ਟੀ ਵੀ ਚ ਹੁੰਦਾ ਹੈ, ਖੇਲਣ ਵਿੱਚ ਹੁੰਦਾ ਹੈ। ਔਰ ਬ ਬਸ ਬ ਬਸ ਬੱਚਿਆਂ ਨੂੰ ਇਹੀ ਸਿਖਾਉਣਾ ਚਾਹੀਦਾ ਹੈ, ਕਿ ਤੁਸੀਂ ਆਪਣਾ ਪੜ੍ਹਾਈ ਤੇ ਫੋਕਸ ਕਰੋ, ਕਿਉਂਕਿ ਵੀਹ ਪੱਚੀ ਸਾਲ ਦੀ ਪੜ੍ਹਾਈ ਕਰਕੇ ਤੁਸੀਂ ਬਾਅਦ ਚੋਂ ਸਾਰੀ ਉਮਰ ਬਹਿ ਕੇ ਹੀ ਖਾਣਾ ਤੁਸੀਂ।
ਹਾਂਜੀ, ਇਹ ਤੇ ਹੈ।
ਹੁਣ ਦੇਖੋ ਅਗਰ ਟੀਚਰ ਲਾਈਨ ਹੀ ਦੇਖ ਲੋ ਤੁਸੀਂ। ਟੀਚਰ ਲਾਈਨ ਵਿੱਚ ਦੋ ਤਰਫੋਂ ਅਸੀਂ ਪੈਸੇ ਕਮਾ ਸਕਦੇ ਹੈਗੇ ਹਾਂ, ਅਗਰ ਕੋਈ ਬੰਦਾ ਬੱਚਾ ਪੜ੍ਹ ਲਿਖ ਉਹ ਸਵੇਰੇ ਸਕੂਲ ਦੀ ਜੋਬ ਸਵੇਰ ਤੋਂ ਦੁਪਹਿਰ ਤੱਕ ਕਰ ਸਕਦਾ ਹੈ। ਉਸ ਤੋਂ ਬਾਅਦ ਸ਼ਾਮ ਨੂੰ ਟਿਊਸ਼ਨ ਬੈਂਚ ਵੀ ਰੱਖ ਸਕਦਾ ਹੈਗਾ। ਤੇ ਦੋ ਪਾਸੋਂ ਅਰਨਿੰਗ ਹੋ ਜਾਂਦੀ ਹੈ ਬੰਦੇ ਦੀ।
ਹਾਂਜੀ, ਇਹ ਤਾਂ ਹੈ ਸਹੀ ਗੱਲ ਹੈ।
ਪੈਸੇ ਦੀ ਵੈਲਊ ਕਿੰਨੀ ਹੈਗੀ ਹੈ ਹਜ਼ਾਰ-ਹਜ਼ਾਰ ਪੰਦਰਾਂ- ਪੰਦਰਾਂ ਸੌ ਇੱਕ ਸਬਜੈਕਟ ਦੇ ਟੀਚਰ ਲੈ ਰਹੇ ਨੇ।
ਹਾਂਜੀ, ਅਸੀਂ ਪੜ੍ਹਾਈ ਕਰਕੇ ਖੁਦ ਦੇ ਮਤਲਬ ਅੱਛਾ ਬਣ ਸਕਦੇ ਹਾਂ, ਤੇ ਦੂਜਿਆਂ ਨੂੰ ਵੀ ਬਣਾ ਸਕਦੇ ਹਾਂ।
ਹਾਂਜੀ, ਦੂਜਿਆਂ ਦਾ ਵੀ ਫੀਯੂ ਫਿਊਚਰ ਸਵਾਰ ਸਕਦੇ ਹਾਂ। ਅਗਰ ਆਪਣਾ ਬੰਦੇ ਦਾ ਫਿਊਚਰ ਹੈਗਾ ਬਰਾਈਟ, ਤੇ ਤਾਂ ਹੀ ਦੂਸਰਿਆਂ ਦਾ ਕਰ ਸਕਦੇ ਆ ਨਾ।
ਹਾਂਜੀ, ਇਹ ਤਾਂ ਹੈ ਸਹੀ ਗੱਲ ਹੈ।
ਹੁਣ ਇੱਕ ਅ ਮੈਂ ਕਈ ਵਾਰੀ‌ ਬੈਂਕ ਚ ਜਾਂਦੀ ਹਾਂ ਤੇ ਮੈਂ ਦੇਖ ਕੇ ਰਾਨ ਹੁਨੀ ਹਾਂ, ਮੈਂ ਦੇਖਦੀ ਹਾਂ ਕਿ ਲੋਕ ਕਿੰਨੇ ਅੱਛੇ ਖੁਸ਼ਕਿਸਮਤ ਲੋਕ ਹੈਗੇ ਨੇ ਇਹਨਾਂ ਨੇ ਥੋੜੀ ਵੀਹ-ਪੱਚੀ ਸਾਲ ਦੀ ਪੜ੍ਹਾਈ ਕਰਕੇ ਹੁਣ ਆਰਾਮ ਨਾਲ ਮਜ਼ੇ ਨਾਲ ਏ ਸੀ ਚ ਬੈਠੇ ਨੇ, ਸਵੇਰੇ ਦਸ ਤੋਂ ਲੈ ਕੇ ਪੰਜ ਵਜੇ ਦੀ ਜੋਬ ਨੇ। ਔਰ ਉਹ ਵਿਚਾਰੇ ਦੇਖਲੋ ਜਿਹੜੇ ਸੜਕਾਂ ਤੇ ਰੇਹੜੀਆਂ ਲਗਾ ਰਹੇ ਨੇ ਔਰ ਬ ਕੋਈ ਉਹਦੀ ਦੁਕਾਨ ਖੋਲ ਕੇ ਬੈਠਾ ਰਿਪੇਅਰ ਦੀ। ਕੋਈ ਸਬਜ਼ੀ ਦੀ ਰੇਹੜੀਆਂ ਲਗਾ ਰਿਹਾ, ਕੋਈ ਸਾਈਕਲਾਂ ਤੇ ਮਿਸਤਰੀ ਮਜ਼ਦੂਰ ਹੈਗੇ ਨੇ। ਮਤਲਬ ਬਹੁਤ ਜ਼ਿਆਦਾ ਸਟਰਗਲ ਕਰਨਾ ਪੈਂਦਾ ਏ, ਜੋ ਲੋਕ ਪੜ੍ਹਾਈ ਨਹੀਂ ਕਰਦੇ ਹੈਗੇ।
ਹਾਂਜੀ, ਇਹ ਤੇ ਹੈ ਸਹੀ ਗੱਲ ਹੈ।
ਵੀ ਆਪਣੇ ਬੱਚਿਆਂ ਨੂੰ ਸਾਨੂੰ ਏਹੀ ਸਮਝਾਉਣਾ ਚਾਹੀਦਾ ਹੈਗਾ, ਹੁਣ ਕਈ ਬੱਚਿਆਂ ਦਾ ਬਿਲਕੁਲ ਪੜ੍ਹਾਈ ਚ ਮਨ ਈ ਨੀ ਲੱਗਦਾ, ਧਿਆਨ ਈਨੀ ਲੱਗਦਾ ਹੁਣ ਅਸੀਂ ਬੱਚਿਆਂ ਨੂੰ ਕਿੰਨੀ ਫੈਸਿਲਿਟੀ ਚਾਹੇ ਨੈਟ ਦੀ ਹੈ ਚਾਹੇ ਜੋ ਮਰਜ਼ੀ ਫੈਸਿਲਿਟੀ ਈ ਹੈ ਦਿੱਤੀ ਹੋਈ ਹੈ, ਲੇਕਿਨ ਫਿਰ ਵੀ ਕਈ ਵਾਰ ਬੱਚੇ ਮਤਲਬ ਲਾਪਰਵਾਹੀ ਕਰਦੇ ਨੇ। ਪੜ੍ਹਾਈ ਦੀ ਕਰਨ ਵਿੱਚ, ਤੇ ਸਾਨੂੰ ਆਪਣੇ ਬੱਚਿਆਂ ਨੂੰ ਪਿਆਰ ਨਾਲ ਸਮਝਾਉਣਾ ਚਾਹੀਦਾ ਹੈ ਔਰ ਦੂਸਰਿਆਂ ਨੂੰ ਦਿਖਾਉਣਾ ਚਾਹੀਦਾ ਏ, ਕਿ ਉਹ ਦੇਖੋ ਉਹ ਬੰਦਾ ਕਿੰਨਾ ਸਕਸੈਸਫੁਲ ਹੋ ਗਿਆ ਪੜ੍ਹਾਈ ਕਰਕੇ ਦੇਖੋ ਕਿਥ ਕਿੱਥੇ ਪਹੁੰਚ ਗਿਆ ਹੈਗਾ ਵੇ, ਫੋਰਨ ਕੰਟਰੀਆਂ ਤੱਕ ਕਈ ਸਾਡੇ ਰਿਸ਼ਤੇਦਾਰ ਕਈ ਕਈਆਂ ਦੇ ਬੱਚੇ ਫੋਰਨ ਤੱਕ ਪਹੁੰਚ ਹੈਗੇ ਨੇ। ਤੇ ਸਭ ਪੜ੍ਹਾਈ ਲਿਖਾਈ ਕਰਕੇ ਹੀ ਪਹੁੰਚੇ ਹੈਗੇ ਨੇ, ਐਵੇਂ ਤੇ ਪਹੁੰਚਿਆ ਨੀ ਕੋਈ।
ਨਹੀਂ-ਨਹੀਂ, ਐਵੇਂ ਤੇ ਕੋਈ ਵੀ ਨਹੀਂ ਪਹੁੰਚ ਸਕਦਾ ਐਵੇਂ ਤੇ। ਪੜਾਈ ਦਾ ਤਾਂ ਕੀ ਹੋਏ ਸਾਰਾ ਸੰਬੰਧ
ਅਗਲੇ ਆਪਣੇ ਮਾਂ ਬਾਪ ਨੂੰ ਲੱਖਾਂ ਰੁਪਏ ਭੇਜਦੇ ਹੈਗੇ ਨੇ, ਉਹ ਵੀ ਇੱਥੇ ਲੱਖਾਂ ਰੁਪਏ ਅੱਗੇ ਕੋਈ ਪ੍ਰੋਪਰਟੀ ਖਰੀਦਣੀ ਉਹ ਖਰੀਦ ਲੈਂਦੇ ਨੇ, ਉਹਨਾਂ ਦੇਖੋ ਤੁਸੀਂ ਖੁਦ ਦੇਖੋ ਮਹਿੰਗਾਈ ਕਿੰਨੀ ਵੱਧ ਚੁੱਕੀ ਹੈਗੀ ਏ। ਗੋਲਡ ਮਹਿੰਗਾ ਹੋ ਚੁੱਕੀਆਂ ਹੈ, ਪ੍ਰੋਪਰਟੀ ਮਹਿੰਗੀ ਹੋਈ ਪਈ ਹੈ, ਬੱਚਿਆਂ ਦੇ ਵਿਆਹ ਸ਼ਾਦੀ ਕਰੋ ਉਹ ਵੀ ਬਹੁਤ ਜ਼ਿਆਦਾ ਉਹ ਖਰਚਾ ਹੋ ਜਾਂਦਾ ਹੈ, ਔਰ ਕੁਛ ਮਰਜ਼ੀ ਤੁਸੀਂ ਲਗਾ ਲਓ ਚਾਹੇ ਚਾਹੇ ਦੇਖੋ ਅਸੀਂ ਅਗਰ ਰੱਬ ਨਾ ਕਰੇ ਸੁੱਖ-ਦੁੱਖ ਵੀ ਆ ਜਾਂਦਾ ਹੈ, ਤੇ ਉਹਦੇ ਵਿੱਚ ਵੀ ਹੋਸਪਿਟਲਾਂ ਦੇ ਵੀ ਖਰਚੇ ਬਥੇਰੇ ਲੱਗ ਜਾਂਦੇ ਨੇ ਇਸ ਵਾਸਤੇ ਸਾਨੂੰ ਮਤਲਬ ਅ ਪੜ੍ਹਾਈ ਲਿਖਾਈ ਕਰਕੇ ਲੱਖਾਂ ਰੁਪਏ ਅ ਜ ਜਮਾ ਵੀ ਕਰਨੇ ਚਾਹੀਦੇ ਨੇ ਬੈਂਕ ਅਕਾਊਂਟ ਚ, ਆਪਣੇ ਮਾਂ ਬਾਪ ਲਈ ਵੀ ਭੇਜਣੇ ਚਾਹੀਦੇ ਨੇ ਅਗਰ ਬੱਚਾ ਕਮਾ ਰਿਹਾ ਤੇ ਆਪਣੇ-ਆਪਣੇ ਪਰਿਵਾਰ ਵਾਸਤੇ ਵੀ ਸੋਚਣਾ ਚਾਹੀਦਾ ਉਹਨੂੰ।
ਹਾਂਜੀ ਇਹ ਤੇ ਹੈ। ਸਹੀ ਗੱਲ ਹੈ। ਹਮ। ਬਾਕੀ ਆਪਣਾ ਦੂਜਿਆਂ ਦਾ ਵੀ ਅਸੀਂ ਫਿਊਚਰ ਸੰਵਾਰ ਸਕਦੇ ਹਾਂ, ਜੇ ਸਾਡਾ ਫਿਊਚਰ ਸੁਧਰਾ ਹੋਇਆ।
ਅਤੇ ਅਸੀਂ ਬਹੁਤ ਵਧੀਆ ਇਨਸਾਨ ਬਣ ਸਕਦੇ ਹਾਂ, ਸਮਾਜ ਸੇਵਾ ਵੀ ਅਸੀਂ ਕਰ ਸਕਦੇ ਹਾਂ, ਪੜ੍ਹਾਈ ਦੇ ਜਾਗਰੂਕ ਕਰ ਸਕਦੇ ਹਾਂ ਲੋਕ ਲੋਕਾਂ ਨੂੰ ਜਿਵੇਂ ਅੱਜ-ਕੱਲ੍ਹ ਫਰੋਡ ਬਹੁਤ ਵੱਧਗੇ ਹੈ। ਹੈਲੋ। ਹੈਲੋ।